ਸਤਿ ਸ਼੍ਰੀ ਅਕਾਲ ਮੈਮ।
ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ? ਕਿੱਦਾਂ ਯਾਦ ਕੀਤਾ, ਕਿੱਦਾਂ ਯਾਦ ਕੀਤਾਂ ਤੁਹੀਂ ਅੱਜ ਹਾਨੂੰ।
ਅ ਤੇ ਮੈਂ ਤੁਹਾਡੇ ਕੋਲ ਓ ਪੁੱਛੇ ਸੀ ਨਾ ਓ ਰੈਸਪੀ। ਚਟਨੀ ਦੀ, ਤੁਸੀਂ ਮੈਨੂੰ ਦੱਸੇਂ ਸੀ ਮੋਮੋ ਵਾਲੀ ਔਰ ਮੇਓਨੀਜ਼ ਵਾਲੀ।
ਹਾਂਜੀ- ਹਾਂਜੀ।
ਹਾਂਜੀ, ਓ ਨਾ ਫਿਰ ਮੈਂ ਟਰਾਈ ਕੀਤੀ ਸੀ ਉਹ ਤੇ ਬੜੀਓ ਈ ਵਧੀਆ ਬਣੀ ਸੀ।
ਚਲੋ ਵਧੀਆ ਨਾ ਤੁਹਾਨੂੰ ਜਾਚ ਆਗੀ ਇਕ ਚੀਜ ਦੀ।
ਹਾਂਜੀ।
ਹੋਰ ਸੁਣਾਓ?
ਹੋਰ ਵਧੀਆ, ਮੈਂ ਕਿਹਾ ਅੱਜ ਮੈਮ ਕੋਲੋਂ ਕੋਈ ਨਵੀਂ ਚੀਜ਼ ਸਿੱਖਦੀ ਆ। ਫਿਰ ਓ ਟਰਾਈ ਕਰਾਂਗੀ। ਮੈਂ ਕਿਹਾ ਅੱਜ ਮੈਮ ਕੋ ਕੋਈ ਨਵੀਂ ਹੋਰ ਚੀਜ਼ ਸਿੱਖਦੀ ਆ, ਫਿਰ ਉਹ ਟਰਾਈ ਕਰਾਂਗੀ।
ਚਲੋ ਵਧੀਆ, ਹੁਣ ਤੁਹਾਨੂੰ ਹੋਰ ਕਿਹੜੀ ਨਵੀਂ ਚੀਜ਼ ਦੱਸੀਏ।
ਹੋਰ ਤੁਸੀਂ ਸ਼ੇਅਰ ਕਰੋ ਕੋਈ ਰੈਸਪੀ ਆਪਣੀ‌।
ਉਹ ਬਣਾਦੇ ਓ ਤੁਸੀਂ ਕੀ ਹੁੰਦੇ ਨੇ ਚਾਂਪ?
ਹਾਂਜੀ ਬਣਾ ਲੈਂਨੇ ਆ, ਮਤਲਬ ਕਦੀ ਓਦਾਂ ਤੇ ਨਹੀਂ ਬਣਾਈ ਮਤਲਬ ਮਾਰਕੀਟ ਤੋਂ ਲਿਆ ਕੇ ਈ ਖਾਧੀ ਐ, ਚਲੋ ਤੁਸੀਂ ਦੱਸਦੋ ਘਰ ਕਿਦ ਬਣਦੀ ਐ।
ਘਰ ਤੇ ਦੋ, ਅਸੀਂ ਤੇ ਦੋ ਤਰ੍ਹਾਂ ਦੀ ਬਣਾਦੇ ਆ ਨਾ ਜਿਵੇਂ ਤਿੰਨ ਤਰ੍ਹਾਂ ਦੀ ਵੀ ਇੰਚ ਬਣ ਜਾਂਦੀ ਐ, ਤੱਲ ਕੇ ਵੀ ਬਣਦੀ ਏ ਇੱਕ ਪਕੌੜਿਆਂ ਦੀ ਤਰ੍ਹਾਂ, ਇੱਕ ਸ ਗ੍ਰੇਵੀ ਵਾਲੀ ਬਣਦੀ ਸਬਜ਼ੀ ਵਾਲੀ, ਇੱਕ ਬਣਦੀ ਮਲਾਈ ਚਾਂਪ।
ਅੱਛਾ।
ਤੇ ਤੁਸੀਂ ਕਿਹੜੀ ਪਸੰਦ ਕਰਦੇ ਓ ਜ਼ਿਆਦਾ?
ਇਹਨਾਂ ਚੋ ਸਭ ਤੋਂ ਈਜ਼ੀ ਕਿਹੜੀ ਐ।
ਈਜੀ ਤੇ ਵੈਸੇ ਮਲਾਈ ਚਾਂਪ ਈ ਏ।
ਚਲੋ ਫੇਰ, ਕਿਉਂਕਿ ਹਜੇ ਮੇਰੀ ਸਟਾਰਟਿੰਗ ਐ ਪਹਿਲਾਂ ਤੁਸੀਂ ਮਲਾਈ ਚਾਂਪ ਈ ਦੱਸੋ।
ਚਲੋ ਠੀਕ ਏ, ਮਲਾਈ ਚਾਂਪ ਵੀ ਚਾਂਪ ਵਧੀਆ ਵਾਲੀ ਹੋਣੀ ਚਾਹੀਦੀ ਏ। ਏ ਨੀ ਇੱਕ ਤੇ ਆ ਅਸੀਂ ਤੇ ਮਹਾਰਾਜਾ ਚਾਂਪ ਮਿਲਦੀ ਐ ਵੀ ਸਾਡੇ ਏਥੇ ਤੇ। ਅਸੀਂ ਉਈਓ ਲਿਆਨੇ ਆ, ਇੱਕ ਨਾ ਕਈ ਘਟੀਆ ਵੀ ਮਿਲਦੀਆਂ ਓ ਆਟੇ ਵਾਲੀਆਂ ਆਦੀਆਂ ਐ। ਉਹ ਜਿਵੇਂ ਗਰਮ ਪਾਣੀ 'ਚ ਪਾਓ ਨਾ ਤੇ ਉਹ ਭੁਰਨੀ ਸ਼ੁਰੂ ਹੋ ਜਾਂਦੀ ਏ। ਤੁਹੀ ਸੋਇਆ ਚਾਂਪ, ਆ ਸੋਇਆ ਚਾਂਪ ਲੈਣਾ ਨਾ ਮਹਾਰਾਜਾ ਸੋਇਆ ਚਾਂਪ, ਉਹ ਮੈਦੇ ਜੇ ਵਾਲੀ ਹੁੰਦੀ ਐ ਉਹ ਜਿਆ ਟੁੱਟ ਉਹ ਘੁੱਲ ਜਾਂਦੀ ਐ ਉਹਦੇ ਵਿੱਚ, ਸਵਾਦ ਵੀ ਨੀਂ ਜ਼ਿਆਦਾ ਬਣਦੀ। ਤੇ ਤੁਸੀਂ ਇੰਝ ਕਰਨਾ, ਓ ਲੈਣੀ ਏ। ਉਹ ਲੈ ਕੇ ਆਪਣਾ, ਵਈ ਗਰਮ ਪਾਣੀ ਦੇ ਵਿੱਚੋਂ ਨਾ ਕੱਢ ਲੈਣੀ ਐ। ਤੇ ਉਹਦੇ ਉਹਨੂੰ ਉਹਦੇ ਸਟੀਕ ਲੱਗੀਆਂ ਹੁੰਦੀਆਂ ਨਾ ਜਿਹੜੀਆਂ। ਡੰਡੀਆਂ ਜਿਹੀਆਂ ਡੰਡੀਆਂ ਲੱਗੀਆਂ ਹੁੰਦੀਆਂ ਹਾਂਜੀ ਉਹ ਲਾ ਦੇਣੀਆਂ।
ਤੇ ਪਾਨੀ 'ਚ ਕੁਛ ਪਾਨਾ ਏਂ ਜਾਂ ਏਦਾਂ ਹੀ ਬਸ ਬੋਇਲ।
ਨਹੀਂ- ਨਹੀਂ, ਨਹੀਂ ਏਦਾਂ ਹੀ ਬੋਇਲ ਕਰਨੀ ਹੈ। ਉ ਜੇ ਕਰਕੇ ਠੰਡੀਆਂ ਹੁੰਦੀਆਂ ਨਾ ਬਈ ਬਰਫ਼ ਜੰਮੀ ਦੀ ਹੁੰਦੀ ਹੈ। ਅੱਗੋਂ ਉਹ ਫੇਰ ਆਪਣੇ ਆਪ 'ਚ। ਨਰਮ ਹੋ ਜਾਂਦੀ ਹੈ ਤੇ ਫੇਰ ਡੰਡੀਆਂ ਉਤਰ ਜਾਂਦੀਆਂ ਉਹਦੀਆਂ ਖਿੱਚੋ ਨਾ ਤੇ ਡੰਡੀਆਂ ਨਿਕਲ ਜਾਂਦੀਆਂ। ਫੇਰ ਉਹਨੂੰ ਚੰਗੀ ਤਰਾਂ ਨਿਚੋੜ ਲੋ। ਫੇਰ ਤੁਹਾਡੀ ਮਰਜ਼ੀ ਐ ਜਿਹਦੇ 'ਚ ਤੁਸੀਂ ਤਲਣਾ। ਚਾਹੀਦੇ ਹੋ ਰਿਫਾਇੰਡ 'ਚ ਜਾਂ ਤੇਲ 'ਚ। ਚੰਗੀ ਤਰਾਂ ਨਿਚੋੜ ਕੇ, ਹਾਂਜੀ ਸਬੂਤੀਆਂ ਹੀ ਭਾਵੇਂ ਤਲ ਲੋ। ਕਈ ਪੀਸ ਕਰਕੇ ਤਲਦੇ ਨੇ, ਕਈ ਸਬੂਤੀ ਤਲ ਲੈਂਦੇ ਨੇ, ਬਾਅਦ ਚੋਂ ਪੀਸ ਕਰ ਲੈਂਦੇ ਆ।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
ਉਹ ਤੁਹਾਡੀ ਮਰਜ਼ੀ ਹੈ, ਕਿ ਸਬੂਤ। ਤੀ ਸਬੂਤੀਆਂ ਤਾਲੋ ਭਾਵੇਂ ਪੀਸ ਕਰਕੇ ਤਾਲੋ। ਤਲ ਕੇ ਤੇ ਥੋੜੀ ਠੰਡੀਆਂ ਹਾਂਜੀ ਠੰਡੀਆਂ ਕਰ ਲਵੋ। ਫੇਰ ਤੁਸੀਂ ਜਿਵੇਂ ਸਮਝ ਲਓ ਬਈ ਇੱਕ ਪੈਕੇਟ ਬਣਾ ਰਹੇ ਹੋ। ਪੂਰੇ 'ਚ ਅੱਧਾ ਕਿੱਲੋ ਦਹੀਂ ਇੰਨਾ ਕੁ ਦਹੀਂ ਤੇ ਪੈ ਹੀ ਜਾਂਦਾ ਵੇ। ਵੀ ਜੇ ਗੇ੍ ਤੁਸੀਂ ਹਾਂ ਜਿਵੇਂ ਗ੍ਰੇਵੀ ਜਿਆਦਾ ਬਣਾਉਣੀ ਥੋੜੀ ਮਲਾਈ ਦੀ ਗ੍ਰੇਵੀ। ਹਾਂ ਤੇ ਇੱਕ ਕੋਲੀ ਲੈ ਲਓ ਮਲਾਈ ਦੀ ਛੋਟੀ ਕਟੋਰੀ ਹਾਂਜੀ ਉਹ। ਫੈਂਟ ਕੇ ਤੇ ਦਹੀਂ ਦੇ ਵਿੱਚ ਹੀ ਕਰ ਦੇਣੀ ਹੈ ਤੇ ਉਹਦੇ 'ਚ ਲਸਣ।
ਨਹਾ ਲੈਣਾ।
ਹਾਂਜੀ ਲਸਣ, ਅਦਰਕ, ਹਰੀ ਮਿਰਚ ਦਾ ਪੇਸਟ ਬਣਾ ਕੇ ਨਾ। ਉਹਦੇ ਵਿੱਚ ਹੀ ਪਾ ਦੇਣਾ ਐ, ਤੇ ਉਹਦੇ ਵਿੱਚ ਗਲੇਸ ਕੇ ਰੱਖ ਦਿਉ। ਕਾਲੀ ਮਿਰਚ ਹਾਂਜੀ, ਕਾਲੀ ਮਿਰਚ, ਨਮਕ ਸਿਰਫ਼ ਪਾਣਾ ਹੋਰ ਕੁਛ ਨਈ ਪਾਣਾ।
ਅੱਛਾ ਮਿਰਚ- ਮੁਿਰਚ ਕੁਛ ਨੀ ਪਾਨੀ।
ਨਹੀਂ- ਨਹੀਂ ਹੋਰ ਕੋਈ ਚੀਜ਼ ਨਹੀਂ ਪਾਣੀ ਸਿਰਫ਼ ਕਾਲੀ ਮਿਰਚ। ਤੇ ਨਮਕ ਉਹ ਪਾ ਕੇ ਗਲੇਫ ਹਾਂਜੀ ਗਲੇਫ ਕੇ ਅੱਧਾ ਘੰਟਾ ਤੁਸੀਂ ਰੱਖ ਦਿਉ। ਤੇ ਉਹਦੇ ਵਿੱਚ ਮਤਲਬ ਕਿ ਸਾਰਾ ਉਹਦਾ ਸਵਾਦ ਚਲੇ ਜਾਏਗਾ ਉ ਚੀਜ਼ ਦਾ। ਤੇ ਬਾਅਦ ਦੇ ਵਿੱਚ ਥੋੜਾ ਜਿਹਾ ਬਈ ਮੱਖਣ ਪਾ ਕੇ ਨਾ ਤੁਸੀਂ। ਹੋ ਕੋ ਭਾਂਡੇ ਦੇ ਵਿੱਚ ਕੜਾਈ ਜਾਂ ਫਰਾਈ ਪੈਨ ਜਿਹਦੇ 'ਚ ਵੀ ਤੁਸੀਂ ਬਣਾਣੀ ਹੈ। ਉਹ ਚੋਂ ਮੱਖਣ ਪਾ ਕੇ ਉਹਦੇ ਵਿੱਚੋਂ ਪੀਸ ਕੱਢ- ਕੱਢ ਕੇ ਨਾ। ਤੁਸੀਂ ਉਹਦੇ 'ਚ ਪਾ ਲੋ, ਉਹਦੇ 'ਚ ਪਾ ਲਵੋ। ਤੇ ਥੋੜਾ ਬਾਈ ਉਹਨਾ ਮਾਸੇ- ਪਾਸੇ ਪਲਟਾ ਲਵੋ ਥੋੜਾ ਇੱਧਰ- ਉੱਧਰ। ਕਰ ਲਵੋ ਉਹ ਹਾਂਜੀ। ਸੇਕ ਲੋ ਥੋੜਾ ਜਿਹਾ ਇਹਨਾਂ ਨੂੰ ਤੇ ਥੋੜੀ ਦੇ ਥੋੜੀ ਦੇਰ ਬਾਅਦ ਵੀ ਉਹਦੇ ਵਿੱਚ ਉਹ ਪਾ ਦੋ। ਜਿਹੜੀ ਤੁਹਾਡੀ ਗ੍ਰੇਵੀ ਬਚ ਗਈ ਹੈ ਦਹੀਂ ਮਲਾਈ ਵਾਲੀ।
ਓਕੇ।
ਹਾਂਜੀ ਉਹ ਖਾ ਕੇ ਥੋੜਾ ਜਹਾ ਮਿਕਸ ਕਰਕੇ ਗੈਸ ਨੂੰ ਬੰਦ ਕਰ ਦੇਣਾ ਨਹੀਂ ਜੇ ਤੁਸੀਂ ਚਲਾਈ ਰੱਖੋਗੇ ਤਾਂ ਦਹੀਂ ਪਾਣੀ ਛੱਡ ਦੇਗਾ।
ਹੂੰ।
ਤੇ ਇਸ ਕਰਕੇ ਉਹਨੂੰ ਬੰਦ ਕਰ ਦੇਣਾ ਤੇ ਉੱਤੇ ਕਸੂਰੀ ਮੇਥੀ ਪਾ ਦੋ ਸੁੱਕੀ ਕਸੂਰੀ ਮੇਥੀ।
ਹਮ
ਹਾਂ ਪਾ ਕੇ ਤੇ ਤੁਸੀਂ ਗਰਮ- ਗਰਮ ਖਾਓ। ਰੁੱਖੀ ਵੈਸੇ ਜਾ਼ਦਾ ਸਵਾਦ ਲੱਗਦੀ ਐ। ਕਈ ਤੇ ਰੋਟੀ- ਰੂਟੀ ਵੀ ਤੰਦੂਰੀ ਰੋਟੀ ਨਾਲ ਵੀ ਖਾਂਦੇ ਨੇ। ਨਾਲ ਓਦੇ ਨਾਲ ਬਿਲਕੁਲ ਲੱਛੇਦਾਰ ਪਿਆਜ ਕੱਟੋ ਓਦੇ ਤੇ। ਤੇ ਫੇਰ ਤੁਸੀਂ ਵੇਖੋ ਸਵਾਦ ਓਦਾ। ਬੋਤ ਸਵਾਦ ਲੱਗੇ ਗੇ, ਕਈ ਸ਼ਿਮਲਾ ਮਿਰਚ ਵੀ ਪਾ ਲੈਂਦੇ ਨੇ ਪਰ ਅਸੀਂ ਨੀਂ ਪਾਾਂਦੇ, ਅਸੀਂ ਪਿਆਜ ਨਾਲ ਕੱਟ ਲਈਦਾਵੇ, ਤੇ ਓ ਖਾਂਦੇ ਆ ਤੇ ਸਾਨੂੰ ਸਵਾਦ ਲੱਗਦੀ ਏ।
ਹੁੰ ਮੈਂ ਤੇ ਫ਼ੇ ਤਾਂ ਏਤੇ ਈਜ਼ੀ ਸੀ।
ਹਾਂਜੀ।
ਕਿੰਨਾ ਮਤਲਬ ਕਿੰਨਾ ਟਾਈਮ ਲੱਗਦਾ ਅ ਬਨਾਣ ਚ, ਪੰਦਰਾਂ-ਵੀਹ ਮਿੰਟ ਚ ਬਣ ਜਾਂਦ ਦੀ ਹੋਨੀਂ ਏ।
ਨਈਂ ਪੰਦਰਾਂ-ਵੀਹ ਮਿੰਟ ਨੀ ਅੱਧਾ ਘੰਟਾ ਤੇ ਲੱਗ ਜਾਂਦਾ, ਵੀਹ ਕੁ ਮਿੰਟ ਤੁਸੀਂ ਓਦੇ ਵਿੱਚ ਵੀ ਰੱਖੋਗੇ ਨਾ ਜੇੜੀ ਅਸੀਂ ਗ੍ਰੇਵੀ ਬਨਾ ਕੇ- ਰੱਖਾਂਗੇ, ਦਈਂ ਤੇ ਮਲਾਈ
ਅੱਛਾ, ਓਦੇ ਵਿੱਚ ਜਾਦਾ ਟਾਈਮ ਤੱਕ ਰੱਖਣੀ ਏ।
ਹਾਂਜੀ, ਓ ਤਦੇ ਤੇ ਸਵਾਦ ਜਾਏਗਾ ਨਾ ਓਦੇ ਵਿੱਚ ਸੋਯਾਬੀਨ ਚਾਂਪ ਦੇ ਵਿੱਚ ਸਵਾਦ ਜਾਏਗਾ, ਤੇ ਤਾਦੀ ਓ ਚੀਜ਼ ਸਵਾਦ ਲੱਗੇਗੀ ਤੁਆਨੂੰ। ਜੇ ਤੁਸੀਂ ਦੋ ਦੋ ਮਿੰਟ ਪੰਦਰਾਂ ਮਿੰਟ, ਪੰਜ ਮਿੰਟ ਰੱਖੋ ਗੇ ਤੇ ਓ ਸਵਾਦ ਥੋੜਾ ਬਣੇਗੀ। ਓ ਤਾਂ ਫ਼ੇਰ ਓ ਨਈ
ਤੇ ਫਲੇਮ ਕਿੱਦਾਂ ਦੀ ਰੱਖਣੀ ਆਂ, ਮਤਲਬ ਘੱਟ ਗੈਸ ਤੋਂ
ਸਿਮ ਹਾਂ, ਸਿਮ ਬਿਲਕੁਲ ਸਿਮ ਦੇ ਉੱਤੇ। ਤੇਜ ਤਾਂ ਨਈਂ ਬਣਾਣੀ ਹਾਂਜੀ, ਹਾਂਜੀ। ਏ ਬਿਲਕੁਲ ਸੇਕ ਤੇ
ਤੇ ਆਹ ਤੇ ਜੇੜੀ ਗ੍ਰੇਵੀ ਪਾ ਕੇ ਥੋੜਾ ਸੇਕ ਕਿੰਨਾ ਦਵਾਨਾ ਓ ਵੀ ਘੱਟ ਗੈਸ ਤੇ ਈ ਦਵਾਨਾਂ?
ਦੋ ਕੁ ਮਿੰਟ ਓਨੁ ਕਰਨਾ ਏ ਤੇ ਨਾਲ ਈਂ ਬੰਦ ਕਰ ਦੇਣਾ ਗੈਸ। ਕਿਉਂਕਿ ਓਥੇ ਫੇਰ ਪਾਣੀ, ਦਈਂ ਜੇੜਾ ਹੁੰਦਾ ਨਾ ਪਾਣੀ ਛੱਡ ਦਿੰਦਾ, ਜੇ ਦਈਂ ਪਾਣੀ ਛੱਡ ਫਿਰ ਤੇ ਗਰੇਵੀ ਗਲੇਸੀ ਹੋਈ ਬਣੀ ਹੋਈ ਨਾ ਮਲਾਈ ਚਾਪ ਤੇ ਫੇਰ ਰ ਬਣੀਓ ਨਾ ਓ।
ਤੇ ਫੇਰ ਮਤਲਬ ਜਿੱਦਾਂ ਤੁਸੀਂ ਕੇਯਾ ਓਦ 'ਚ ਬਈ ਆਪਾਂ ਸਿਰਫ ਕਾਲੀ ਮਿਰਚ ਪਾਣੀ ਏ ਤੇ ਬਾਕੀ ਜੇੜੀਆਂ ਆਪਾਂ ਹਰੀਆਂ ਮਿਰਚਾਂ ਕੁੱਟ ਟੀਆਂ ਪੇਸਟ ਬਨਾਯਾ ਸੀ, ਤੇ ਓ ਵਾਲਾ ਪੇਸਟ ਪਾਨਾ, ਪਰ ਮਤਲਬ ਫੇਰ ਮਿਰਚ ਤਾਂ ਹੋਰ ਕੋਈ ਪੈਨੀ ਨੀ ਓਦੇ ਵਿੱਚ ਤੇ ਓਦਾ ਟੇਸਟ ਕਿੱਦਾਂ ਹੋ ਜਾਂਦਾ? ਸਈ ਬਣ ਜਾਂਦੀ ਏ?
ਬੋਤ ਸਵਾਦ ਬਣਦੀਏ ਨਈਂ, ਸੱਚ ਏਕ ਚੀਜ਼ ਤੁਆਨੂੰ ਦੱਸਣਾ ਭੁੱਲ ਗਈ, ਓਦੇ ਚ ਨਿੰਬੂ ਵੀ ਪਾਉਣਾ ਜੇ। ਬਣ ਗਈਏ ਤੇ ਓਦੇ ਚ ਨਿੰਬੂ, ਵਈ ਤੇ ਵੇ ਤੁਆਡਾ ਜਿੰਨਾ ਤੁਸੀਂ ਖੱਟਾ ਪਸੰਦ ਕਰਦੇ ਓ, ਹਾਂਜੀ। ਨਈਂ, ਨਈਂ-ਨਈਂ ਬਾਦ ਦੇ ਵਿੱਚ ਜਿਵੇਂ ਬਣ ਗਈ ਏਨਾ ਓਦੇ, ਤੇ ਤੇ ਭਾਵੇਂ ਡੇਢ ਨਿੰਬੂ ਨਿਚੋੜ ਦੇਨਾ। ਤੇ ਫੇਰ ਤੁਸੀਂ ਖਾ ਅ, ਹਾਂਜੀ-ਹਾਂਜੀ। ਤੇ ਫੇਰ ਤੁਸੀਂ ਵੇਖੋ, ਬੋਤ ਸਵਾਦ ਬਣੇਗੀ। ਹੋਰ ਸੁਨਾਓ, ਤੁਸੀਂ ਵੀ ਕੁਛ ਬਨਾਂਦੇ ਓ, ਕੇ ਨਈਂ?
ਓਕੇ, ਨਈਂ-ਨਈਂ ਮੈਨੂੰ ਤੇ ਟਾਈਮ ਈ ਨਈਂ ਲੱਗਦਾ, ਮੈਂ ਕੀ ਬਨਾਨੈ?
ਨਈਂ ਨਾ, ਬਨਾਨਾ ਚਾਈਦਾ ਵੇ। ਹੋਰ, ਕੁਛ ਵੀ ਨੀ ਬਨਾਂਦੇ ਤੁਸੀਂ, ਕੁਛ ਤੇ ਬਨਾਂਦੇ ਈ ਹੋਵੋ ਗੇਨਾਂ?
ਮੈਂ, ਮੈਗੀ ਬਨਾ ਲੈਂਨੀ ਆਂ।
ਅੱਛਾ, ਚਲੋ ਕੋਈ ਨੀ ਵਧੀਆ ਮੈਗੀ ਵੀ।
ਮੈਂ ਮੈਗੀ ਬਨਾਨੀ ਆਂ ਯਾਂ ਮੈਂ ਕੇਕ ਬੇਕ ਕਰਦੀ ਆਂ।
ਆ ਤੇ ਫੇਰ ਤੁਸੀਂ ਦੱਸੋ, ਏ ਹਾਂਜੀ? ਤੇ ਓ, ਓ ਬਣਾ ਲੈਂਦੇ ਤੇ ਫਿਰ ਤਾਂ ਤੁਸੀਂ ਵੀ ਕੁਕਿੰਗ ਜਾਣਦੇ ਹੋ ਤੁਸੀਂ ਜਾਣ
ਨਹੀਂ, ਕਿਉਂਕਿ ਮੈਂ ਰੋਟੀ ਪਾਣੀ ਕਿਉਂਕਿ ਨਹੀਂ ਬਣਾਦੀ, ਇਸ ਕਰਕੇ ਉਹਨਾਂ ਚੀਜ਼ਾਂ ਦਾ ਮੈਨੂੰ ਨਹੀਂ ਪਤਾ।
ਘੁਟੀ ਰੋਟੀ ਪਾਣੀ ਤੇ ਹਰ ਕੋਈ ਬਣਾ ਲੈਂਦਾ, ਇਹੋ ਜਿਹੀਆਂ ਚੀਜ਼ਾਂ ਤੇ ਕੋਈ ਕੋਈ ਬਣਾ ਪਾਂਦਾ ਵੈ। ਇਹ ਇਹ ਚੀਜ਼ਾਂ ਜ਼ਿਆਦਾ ਵਧੀਆ, ਤੁਸੀਂ ਜ਼ਿਆਦਾ ਵਧੀਆ ਕੁਕਿੰਗ ਕਰਦੇ ਹੋ ਮੇਰਾ ਮਤਲਬ। ਹੋਰ ਸੁਣਾਓ?
ਹੁਣ ਬਸ ਕਰ ਕਦੀ ਕਦੀ ਕੇਕ ਟਰਾਾਈ ਕਰ ਦਿੱਤਾ।
ਅੱਛਾ ਤੇ ਤੁਸੀਂ, ਤੁਸੀਂ ਜੋਬ ਜੂਬ ਕਰਦੇ ਹੋ, ਕਿ ਤੇ ਘਰ ਹੀ ਹੁੰਦੇ ਹੋ?
ਨਹੀਂ ਮੈਂ ਜੋਬ ਕਰਦੀ ਆ ਨਾ, ਤਾਂਹੀ ਟਾਈਮ ਨੀ ਲੱਗਦਾ ਸਵੇਰੇ ਚਲ ਜਾ ਉਦੋਂ ਸਭ ਕੁਛ ਮੰਮੀ ਬਣਾ ਕੇ ਦੇ ਦਿੰਦੇ ਆ ਨਾਸ਼ਤਾ, ਫੇਰ ਘਰ ਆਨਾ
ਅੱਛਾ! ਨਹੀਂ ਜੇ, ਜੇ ਤੁਸੀਂ ਬਾਹਰ ਜੋਬ ਕਰਦੇ ਹੁੰਦੇ ਤਾਂ, ਫਿਰ ਤਾਂ ਤੁਸੀਂ ਆਪਣੇ ਆਪ ਹੀ ਬਣਾ ਕੇ ਖਾਂਦੇ ਜੇ ਕਦੀ ਤੁਸੀਂ ਬਾਰ ਵੀ ਤਾਂ ਜੋਬ ਕੀਤੀ ਹੀ ਹੋਏਗੀ ਨਾ?
ਹਾਂਜੀ ਉਹ ਤੇ ਹੈ, ਜੇ ਬਾਹਰ ਜਾਵਾਂਗੇ ਫਿਰ ਤਾਂ ਆਪ ਹੀ ਬਣਾਣਾ ਪੈਣਾ।
ਹਾਂ ਉਹੀ ਹੈ ਤੁਹਾਨੂੰ ਆਂਦੀ ਹੈ ਨਾ ਕੁਕਿੰਗ ਤੇ ਥੋੜੀ ਬਹੁਤੀ ਤੇ ਆਂਦੀ ਏ ਨਾ ਤੁਹਾਨੂੰ।
ਹਾਂਜੀ।
ਹਾਂਜੀ ਤੇ ਫੇਰ ਬਸ ਹੋਰ ਕੀ ਲੈਣਾ ਏ, ਅਸੀਂ ਥੋੜ੍ਹੀ ਬਹੁਤੀ ਤੇ ਆਣੀ ਚਾਹੀਦੀ ਹੈ ਆਪਣੇ ਆਪ ਜਾਚ ਆ ਜਾਂਦੀ ਹੈ ਜਦੋਂ ਥੋੜਾ ਬਹੁਤਾ ਬੰਦਾ ਕੰਮ ਕਰਦਾ, ਆਪਣੇ ਆਪ ਜਾ ਚ ਹੁੰਦੀ ਹੈ ਫਿਰ ਉਹਨੂੰ।
ਹਾਂ ਬਸ ਮੰਮੀ, ਮੇਰੀ ਤੋ ਮੇਰੀ ਮੰਮੀ ਸੀ ਹ ਬੋਲਦੇ ਰਹਿੰਦੇ ਕੀ ਕਰਨਾ ਐ, ਕੋਈ ਗੱਲ ਨੀ ਸਾਰੀ ਉਮਰ ਅੱਗੇ ਈ ਕੰਮ ਕਰਨਾ, ਹਜੇ ਰਹਿਣ ਦੇ, ਮਾਂ ਦੇ ਘਰ ਹੀ ਐਸ਼ ਹੈ।
ਹਾਂ ਉਹ ਤੇ ਹੈ ਹੀ ਹੋਈ, ਅਸੀਂ ਵੀ ਆਪਣੀ ਮੰਮੀ ਦੇ ਘਰ ਬਹੁਤ ਐਸ਼ ਕਰਕੇ ਸਾਡੀ ਮੰਮੀ ਨੇ ਸਾਡੇ ਕੋਲ ਕਦੇ ਕੁਛ ਕਰਾਇਆ ਹੀ ਨਹੀਂ ਸੀ। ਕਿਉਂਕਿ ਸਾਡੇ ਘਰ ਤੇ ਉਂਝ ਹੀ ਕੰਮ ਵਾਲੇ, ਪਹਿਲਾਂ ਕੰਮ ਵਾਲੇ ਲੱਗੇ ਰਹੇ ਸੀ। ਵੀ ਸਫਾਈਆਂ ਵਾਲੀ ਨੇ ਸਫਾਈਆਂ ਕਰ ਦੇਣੀਆਂ, ਭਾਂਡਿਆਂ ਵਾਲੇ ਨੇ ਭਾਂਡੇ ਤੋਂ ਧੋ ਮਾਂਝ ਜਾਣੇ ਨੇ, ਕੱਪੜਿਆਂ ਵਾਲੇ ਨੇ ਕੱਪੜੇ ਇਕ ਕੇ ਰੋਟੀਓ ਹੀ ਸੀ, ਰੋਟੀ ਸਾਡੀਆਂ ਭਾਬੀਆਂ ਵੀ ਹੈਗੀਆਂ ਸੀ ਤੇ ਮਾਂ ਵੀ ਸੀ। ਰੋਟੀ ਭਾਬੀਆਂ ਬਣਾ ਲੈਂਦੇ, ਹਾਂ ਕਦੀ ਹੁੰਦਾ ਸੀ ਉਹ ਕਦੀ ਪੇਕੇ ਗਈ ਦੀ ਹੋਣ ਤੇ ਭਾਵੇਂ ਕਿਸੇ ਟਾਈਮ ਬਣਾਣੀ ਪੈ ਜਾਵੇ, ਤੇ ਬਣਾ ਦੇ ਦਈ ਸੀ।
ਵਰਨਾ ਜਾਚ ਅਸੀਂ ਹਰ ਕੰਮ ਦੀ ਸਿਖਾਈ ਸੀ, ਕੋਈ ਉਹ ਕਹਿੰਦੇ ਸੀ ਮੈਂ ਇਹ ਨਹੀਂ ਸੁਣਨਾ ਚਾਂਦੀ ਵੋਈ ਕੱਖ ਜਾਚ ਨੀ ਸਿਖਾਈ, ਹਰ ਇੱਕ ਚੀਜ਼ ਦੀ ਜਾਚ ਸਿਖਾਈ ਉਹਨਾਂ ਨੇ ਮੈਨੂੰ। ਸਿਲਾਈ ਦੀ, ਕਢਾਈ ਦੀ ਸਵੈਟਰਾਂ ਦੀ, ਸਭ ਚੀਜ਼ ਦੀ ਰੋਟੀ ਦੀ, ਹਰ ਇੱਕ ਚੀਜ਼ ਦੀ ਜਾਚ ਸਖਾਈ ਆ।
ਜਦਕਿ ਮੇਰੀਆਂ ਭਾਬੀਆਂ ਨੇ ਵੀ ਮੇਰੇ ਕੋਈ ਸਿੱਖੀ ਉਹ ਚੀਜ਼ ਉਹਨਾ ਨੂੰ ਬਣਾਣੀ ਨਹੀਂ ਆਂਦੀ ਹੀ ਕੋਈ ਆ ਜਾਂਦਾ ਸੀ ਨਾ ਤੇ ਕਹਿ ਦਿੰਦੀਆਂ ਹੀ ਉਹਨਾਂ ਨੂੰ ਤੁਹੀਂ ਕਹਿਣਾ ਵੀ ਮੈਂ ਨੀ ਬਣਾਈ, ਇਹਨਾਂ ਨੇ ਬਣਾਈ ਏ, ਮੈਂ ਕਹਿਣਾ ਚਲੋ ਠੀਕ ਹੈ। ਇਹੀਓ ਕਵਾਂਗੀ, ਮੈਂ ਨੀ ਬਣਾਈ ਬੁਣਾਈ ਪਰ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ, ਜਿਹੜੇ ਆਂਦੇ ਸੀ, ਉਹ ਖਾਂਦੇ ਸੀ, ਉਹ ਕਹਿੰਦੇ ਕਦੀ ਹੋ ਹੀ ਨਹੀਂ ਸਕਦਾ ਤੇ ਚੀਜ਼ ਤੂੰ ਬਣਾਈ ਏ ਇਹ ਚੀਜ਼ ਤੇ ਉਹਨੇ ਬਣਾਈ ਹੋਈ ਹੈ। ਉਹਨਾਂ ਨੂੰ, ਓਹਨਾਂ ਨੂੰ ਪਤਾ ਚੱਲ ਜਾਂਦਾ ਸੀ। ਹੋਰ!
ਹੋਰ ਚਲੋ, ਬਸ ਮੈਂ ਸੋਚਿਆ ਮੈਂ ਕਿਹਾ ਚੱਲ ਅੱਜ ਮੈਮ ਕੋ ਇੱਕ ਹੋਰ ਚੀਜ਼ ਸਿੱਖਦੀ ਆ।
ਹਾਂਜੀ, ਹਾਂਜੀ ਵੀ ਤੁਹਾਡੇ ਨਾਲ ਗੱਲ ਕਰ ਕੇ ਬਹੁਤ ਮਜ਼ਾ ਆਇਆ, ਚਲੋ ਕਰਨਾ, ਹਾਂਜੀ।
ਹਾਂਜੀ ਤੁਸੀਂ ਵੀ ਕਰ ਲਿਆ ਕਰੋ ਕਦੀ ਮੈਂ ਹੀ ਕੀਤਾ ਸੀ ਲਾਸਟ ਵਾਰੀ ਵੀ।
ਚਲੋ ਕੋਈ ਗੱਲ ਨਹੀਂ ਕਰਾਂਗੇ ਅਸੀਂ ਵੀ ਕਰਾਂਗੇ, ਹੋਰ ਸੁਣਾਓ। ਚਲੋ ਠੀਕ ਹੈ, ਹਾਂਜੀ, ਹਾਂਜੀ ਠੀਕ ਏ ਠੀਕ ਏ।
ਠੀਕ।